ਸਸ ਸ੍ਰੀ ਅਕਾਲ ਭਾਜੀ। ਹੋਰ ਜੀ ਤੁਸੀ ਦੱਸੋ? ਦਾ ਐ ਵੀ ਹੈਗਾ ਏ। ਤਮ ਠੀਕ ਕਰ ਗਏ।
ਹਾਂ ਅਸੀਂ ਤਾਂ ਠੀਕ ਹਾਂ ਜੀ, ਅਸੀਂ ਤਾਂ ਵੀ ਸੋਤੇ ਪਏ ਹਾਂ।
ਹਾਂਜੀ, ਅਸੀ ਵੀ ਇੱਧਰ ਵੀ ਠੀਕ ਹੈਗਾ ਏ।
ਹਾਂ, ਆਜ ਕਿਨੀ ਵੱਡੀ ਬਾਰਿਸ਼ ਹੋਈ ਐ ਜੀ।
ਬੜੀ ਵੱਡੀ ਹੋਈ ਐ ਅੱਜ ਤੇ ਬਰਸਾਤ।
ਹੂੰ, ਹੂੰ। ਅਸੀ ਤੇ ਨਾ ਨੇ ਸੀ।
ਤੁਆਡਾ ਫੇਵਰੇਟ ਫਾਸਟ ਫੂਡ ਕੇੜਾ ਹੈਗਾ ਏ?
ਹਾਂ, ਸਭ ਐ ਜੀ। ਅ ਕੀ ਦਸਾਂ ਤੁਆਨੂੰ। ਐ ਮਾਨ ਲੋ ਜੀ ਜੈਸੇ ਐਂਝ ਪੀਜ਼ਾ, ਬਰਗਰ ਐਵੇਂ ਈ ਐ ਜੀ।
ਸਾਡਾ ਵੀ ਐਵੇਂ ਈ ਐ ਜੀ।
ਵਧੀਆ ਐ। ਤੁਸੀ ਤਾਂ ਹਰ ਰੋਜ ਫਾਸਟ ਫੂਡ ਖਾਂਦੇ ਔ ਜੀ।
ਹਰ ਰੋਜ਼ ਨਹੀਂ ਖਾਂਦੇ ਹਫ਼ਤੇ ਵਿੱਚ ਇੱਕ, ਇਹ ਬਾਹਰ ਖਾਧਿਆ,
ਹੈ ਤਾਂ ਬਹੁਤ ਵਧੀਆ ਗੱਲ ਹੈ ਜੀ।
ਹੋਰ ਦੱਸੋ ਘੁੰਮਣ ਗਏ ਸੀ ਕਿੱਧਰ?
ਹਾਂਜੀ, ਬਾਹਰ ਘੁੰਮੇ ਤਾਂ ਜੀ। ਅਸੀਂ ਘਰ ਆ ਗਏ ਆ,
ਅੱਛਾ ਜੀ, ਹੋਰ ਸਭ ਠੀਕ ਠਾਕ ਹੈ ਘਰ ਮੇ?
ਹਾਂਜੀ ਸਭ ਠੀਕ ਹਾਂ ਜੀ। ਰ ਮੈਚ ਦੇਖ ਸੀ ਤੁਨੇ ਤੁਸੀਂ ਨੇ,
ਹਾਂਜੀ ਵੇਖਣਾ ਏ,
ਹੂੰ, ਇੰਡੀਆ ਹਾਰ ਗਈ ਜੀ।
ਬੜਾ ਗੰਦਾ ਹੋਰਿਆ,
ਹੂੰ, ਸ਼ੇਰ ਸਹਿਰ ਨੂੰ ਕਪਤਾਾਨ ਕਰਨੀ ਆਦੀ ਨੀ ਹੈ।
ਓਹ ਗੋਤਮ ਨੂੰ ਭੇਜਦੇ ਆ ਚਿਤੜਾਂ ਤੇ ਡੰਡੇ ਵਜਣੇ ਵਾਲੇ ਹੁੰਦੇ ਐ।
ਆਹ ਗੌਤਮਤਾ ਕੇਹੜੇ ਕੇਹੜੇ ਦਾ ਕਪਤਾਨ ਹੈ, ਸਮਝ ਕੇਹੜੇ ਦਾ ਕੋਚ ਹੈ ਸਮਝ ਨੀ ਆਂਦਾ।
ਓਹਨੂੰ ਕੁਝ ਕਰਨਾ ਆਦਾ ਹੈ, ਨੀ ਗੋਤਮ ਗੰਭੀਰ ਨੂੰ।
ਹ ਮੈਂ ਤਾਂ ਕਹਿੰਦਾ ਓ ਜਾ ਕੇ ਸਿਰ ਫੋੜਦੇ ਅਪਣਾ ਕਿਸੀ ਦੀਵਾਰ ਵਿੱਚ।
ਹਾਂਜੀ।
ਹੋਰ ਮਾਂ ਬਾ ਸਬ ਠੀਕ ਐ ਤੁਹਾਡੇ? ਹਾਂਜੀ।
ਹੈਲੌ, ਤੁਹਾਡਾ ਮਾਂ ਬਾ ਸਬ ਠੀਕ ਐ। ਹਾਂਜੀ ਠੀਕ ਹੈਗੇ ਨੇ, ਤੁਹਾਡਾ ਫੇਵਰੇਟ ਫਰੂਟ ਕੇਹੜਾ ਹੈਗਾ ਐ? ਅੱਛਾ, ਮੇਰਾ ਵੀ ਸ਼ੋਕ ਹੈ ਜੀ ਅੱਗੇ। ਤੁਹਾਡਾ, ਤੁਹਾਡੀ ਫੇਵਰੇਟ ਕਾਰ ਕਿਹੜੀ ਹੈਗੀ ਹੈ?
ਸਾ ਮੇ ਸਾਡੀ ਫੇਵਰੇਟ ਕਾਰ ਹੈ, ਜੀ ਲੈਂਬਰ ਗਿਨੀ,
ਤੁਸੀਂ, ਤੁਸੀਂ ਲੈਂਬਰਨੀ ਲੈ ਲਓ ਫਿਰ। ਮੇਰੀ ਫੇਵਰੇਟ ਓਹ ਹੈਗੀ ਏ ਰੋ ਰੋਲਸ ਰੌਏਸ। ਫਿਰ ਬਾਦ ਚ ਕਾਰ ਲਵਾਂਗੇ ਆਪਾਂ।
ਭਗਵਾਨ ਤੁਹਾਨੂੰ ਸੁੱਖ ਰੱਖੇ।
ਹੋਰ ਦੱਸੋ ਸਭ ਠੀਕ ਠਾਕ?
ਹਾਂ ਸਭ ਠੀਕ ਠਾਕ ਜੀ, ਬਸ ਪੜ੍ਹਾਈਆਂ ਚੱਲਦੀ ਪਈ ਏ।
ਬ ਚਲਦੀ ਪਈ ਹੈ, ਤੁਸੀ ਕੇਹੜੇ ਕੋਲੇਜ ਦਾ ਪਹਿਲਾ ਹੀ ਯਾ ਰਹੇ ਸੈਕਿੰਡ। ਮੇਰਾ ਵੀ ਪਹਿਲਾ ਇਅਰ ਈ ਏ। ਤੁਹਾਡੀ ਫੇਵਰੇਟ
ਹਾਂਜੀ।
ਬਾਈਕ ਕੇੜੀ ਹੈਗੀ ਏ?
ਸਾਡੀ ਫੇਵਰੇਟ ਬਾਈਕ ਐ ਸਪਲੈਂਡਰ।
ਸਾਡੀ ਫੇਵਰੇਟ ਏ, ਕਾਵਾਸਾਕੀ ਨਿਜੋਏ ਟੂ ਆਰ।
ਵਧੀਆ ਐ ਜੀ, ਐ ਤੇ ਬਹੁਤ ਵਧੀਆ ਬਾਈਕ ਏ ਜੀ। ਐ ਤੇ ਬਹੁਤ ਵਧੀਆ ਬਾਈਕ ਏ ਜੀ ਤੁਹਾਡੇ ਵਾਸਤੇ।
ਹਾਂਜੀ ਜਿਹੜੀ ਉਹ ਗ੍ਰੀਨ ਕਲਰ ਦੀ ਹੁੰਦੀ ਹੈ। ਪੈਂਤੀ ਲੱਖ ਦੀ ਹੈਗੀ ਏ।
ਹਾਂਜੀ, ਸਹੀ ਗੱਲ ਹੈ ਜੀ।
ਹੂੰ ਸਾਨੂੰ ਇਹ ਕਿ ਕਿੜਨਿਆਂ ਵੇਚਣੀ ਪਈ ਏ।
ਹੂੰ ਅਸੀਂ ਤੇ ਰੋਵਾਂਗੇ।
ਰੋਣਾ ਤੇ ਹੈ ਈ ਏ।
ਹੂੰ
ਰੋਣਾ ਜਾਣਕੇ ਰੋ ਲੋ। ਹੋਰ ਦੱਸੋ? ਮੇਰੇ ਸੇ ਬਾਤ ਨਾ ਕਰਦੀ ਹੈ ਰਾਤ ਚਲ ਮੈ ਕਿਹਾ ਮੇਰੇ ਸਾਥ ਹਾਂ ਠੀਕ ਏ ਹਾਂ ਬੋਲ
ਅੱਛਾ
ਹੋਰ ਜੀ
ਹੋਰ‌, ਤੁਸੀਂ ਗੁਰਦੁਆਰੇ ਜਾਂਦੇ ਹੋ?
ਅਸੀਂ ਗੁਰਦੁਆਰੇ, ਜਾਂਨੇ ਆ। ਕਿੰਨੀ ਵਾਰੀ ਜਾਂਦੇ ਓ? ਇੱਕੋ ਹੀ ਵਾਰੀ ਜਾਂਦੇ ਆ।
ਇੱਕ ਹਫ਼ਤੇ ਵਿੱਚ?
ਹਾਂਜੀ ਕੰਮ ਤੇ ਬਹੁਤ
ਹਾਂਜੀ ਸਹੀ ਮੇ ਸਾ ਅੱਜਕੱਲ੍ਹ ਦੇ ਮਰਦ ਨੂੰ ਕੰਮ ਬਹੁਤ ਹੁੰਦਾ ਹਦਾ ਕਿਉਂ ਨਾ ਸਮਝੇ।
ਸਹੀ ਗੱਲ ਏ।
ਹੂੰ
ਤੁਸੀ ਕ੍ਰਿਕੇਟ ਖੇਡਦੇ ਹੋ? ਹਾਂਜੀ ਖੇਡਦਾ ਦੱਸੋ। ਆਵਾਂਗੇ।
ਸਾਨੂੰ ਕ੍ਰਿਕਟ ਬਹੁਤ ਪਸੰਦ ਹੈ ਜੀ।
ਹੋਰ ਦੱਸੋ ਸਭ ਠੀਕ ਹੈ? ਚੱਲ ਠੀਕ ਹੈ ਜੀ ਸਾਨੂੰ ਬਹੁਤ-ਬਹੁਤ ਪਸੰਦ ਏ। ਹਾਂਜੀ, ਹੋਰ ਤੁਸੀਂ ਫੁਟਬੋਲ ਥੋੜੀ-ਥੋੜੀ।
ਹੂੰ
ਤੂੰ ਕ੍ਰਿਕਟ ਵਿੱਚ ਬੋਲਿੰਗ ਬੜੀ ਬੜੀ ਬੜੀਆ ਕਰ ਲੈਂਦੇ ਓ ਜਾਂ, ਬੈਟਿੰਗ? ਮੈਂ ਵੀ ਦੋਨੋਂ ਹੀ ਕਰ ਲਾਂਗਾ ਵਾਂ ਮੈਂ ਲਰਾਉਂਡ ਹੈਗਾ ਵਾਂ
ਵਧੀਆ ਵਧੀਆ ਗੱਲ ਹੈ ਜੀ ਤੁਹਾਡੇ ਵਾਸਤੇ ਤੁਸੀਂ ਕਰ ਸਕਦੇ ਹੋ ਅਸੀਂ ਤਾਂ ਪਤਾ ਕੀ ਕਰੇਗਾ।
ਹੋਰ ਦੱਸੋ ਠੀਕ ਹੈ? ਹੋਰ ਠੀਕ ਹੈ ਜੀ। ਅਸੀਂ ਬਸ ਚਾਹ ਪੀਂਦੇ ਪਏ ਆ। ਚਾਏ ਪੀਣੀ ਚਾਹੀਦੀ ਹੈ ਸ਼ਾਮ ਨੂੰ।
ਹੂੰ ਸਹੀ ਗੱਲ ਹੈ।
ਕੀ ਗੱਲ ਹੈ ਕੀ ਪਹਿਲਾਂ ਤਾਂ ਸਾਡਾ ਪੇਟ ਹੀ ਖ਼ਰਾਬ ਕਰ ਦਿੱਤਾ। ਆ ਚਾਏ ਨੇ ਚਾਏ ਵੈਸੇ ਠੀਕ ਹੁੰਦੀ ਹੈ ਪਰ ਲੀਵਰ ਪੇਟ ਦਰਦ ਹੋ ਜਾਂਦਾ ਏ। ਕਿਉਕਿ ਗਰਮੀ ਵਿੱਚ ਗਰਮ ਚੀਜ਼ ਨਹੀਂ ਖਾਣੀ ਚਾਹੀਦੀ ਹੈ ਉਹ ਉਹ ਤੇ ਹਾਲੇ ਮੌਸਮ ਥੋੜਾ ਬਹੁਤ ਸਟ ਹੋਇਆ ਬਰਸਾਤ ਮੈਂ ਤਾਂ ਸੁਣਿਆ ਸੀ ਆਜ ਚ ਨਹੀਂ ਗੜੀ ਚਾਹੀ ਚਾਹੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ
ਹਮ ਸਹੀ ਗਦੇ
ਤੁੂੰ ਖਾਲ ਨਾ ਮੈਂਗੀ ਖਾਲੀ ਬਣਾ ਲੈਦਾ ਵਾਂ
ਹਮ ਸਾਨੂੰ ਵੀ ਮੈਗੀ
ਜੂਦਾ ਜਦਾ ਬੈਡ ਭੁਖੇ ਦੇ ਠੀਕ ਹੈ ਹਾਂਜੀ ਤੁਸੀਂ ਕੀ ਕਹਿੰਦੇ ਪਏ ਸੀ ਸ ਕੰਮ ਸ ਕੰਮ ਆਦਾ ਹਾਂਜੀ ਸਹੀ ਗੱਲ ਸਹੀ ਗੱਲ ਚੰਗੀ ਗ ਹਾਂਜੀ ਸਹੀ ਗੱਲ ਇੱਕ ਤੁਸੀਂ ਪਹਿਲੇ ਉਹ ਸਹਿਰੀ ਕਰਦੇ ਸੀ ਉਹ ਪਾਣੀ ਵਰਤਾ ਬੋਟਲ ਮੈਂ ਨਹੀ ਊ ਮਾਂ ਬਾਪ ਨੂੰ ਹੁੰਦੇ ਨੇ ਉਹ ਲੜਕੀ ਗ਼ਲਤ ਹੁੰਦੀ ਹੈ
ਹਮ
ਉਹ ਵੀ ਗੰਦ ਸੀ ਨਾ
ਹਮ
ਮੈਨੂੰ ਵੀ ਬੋਲ ਕੇ ਦੱਸੋ
ਉਹ ਅੱਛਾ ਜੀ ਤੁਹਾਨੂੰ ਮੈਂ ਇੱਕ ਪੁਆਇੰਟ ਸੁਣਾਵਾਂ
ਪੰਚ ਮ ਦੇ
ਹਮ ਤੀ ਜਿਨ੍ਹਾਂ ਨੇ ਬੇਟ ਸੀ ਕੀਤੇ ਬਣੇ ਉਹ ਪੰਜ ਪਿਆਰੇ ਸਨ ਸੀਸ ਜਿਨ੍ਹਾਂ ਨੇ ਬੇਦ ਸੀ ਕੀਤੇ ਬਣੇ ਉਹ ਪੰਜ ਪਿਆਰੇ ਸਨ ਦਿਆ ਰਾਮ ਤੇ ਧਰਮ ਚੰਦ ਧਰਮ ਚੰਦ ਜੀਮ ਨ ਆਲੇ ਸਨ
ਹਾਂਜੀ ਬਹੁਤ
ਜਯ ਰਾਮ ਤੇ ਧਰਮਚੰਦਰ ਜੀ ਹਿੰਮਤ ਰਾਏ ਨਿਹਾਰੇੇ ਸਨ ਦਇਆ ਧਰਨ ਤੇ ਹਿੰਮਤ ਪਾ ਕੇ ਮੌਕਾ ਬਣਕ ਆਇਆ ਸੀ ਦਆ ਧੰ ਤੇ ਹਿੰਮਤ ਪਾ ਕੇ ਮੌਕਾ ਬਣੀ ਆਇਆ ਸੀ ਆਪ ਭੇ ਗ੍ਰੰ ਲੇਫੇ ਸਾਹਿਬ ਚੰਦ ਵਧਾਰੇ ਸਨ ਆਪਾ ਵੇਟ ਕਰਨ ਦੇ ਲੈ ਫਿਰ ਸਾਹਿਬ ਚੰਦ ਵਧਾਰੇ ਸਨ ਇਹ ਹੀ ਪੰਜ ਪਿਆਰੇ ਸਨ ਜਿਨ੍ਹਾਂਸੀਰਾਤ ਵਾਲਾਰੇ ਸਨ ਪੰਜ ਪਿਆਰੇ ਸਨ ਜਿ ਗਤ ਹਾਰੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂ ਮੈਨੇ ਆਪ ਗੁਰਦੁਆਰੇ ਵਿੱਚ ਸਿੱਖਿਆ ਸੀ
ਬਹੁਤ ਵਧੀਆ ਹੈਗੀ ਮੈਨੂੰ ਬਹੁਤ ਵਧੀਆ ਲੱਗੀ ਇਹ ਵਾਲੀ ਸਹੀ ਪਾਂਣਾ ਤੁ ਮੇਰਾ ਬਾਈ ਆਗਾਂ ਅ ਤੁਹਾਡਾ ਬ ਸ਼ਰਾਾਂ ਹੈ ਅੱਛਾ ਠੀਕ ਹੀ ਉਹ ਕ
ਚ ਵਧੀਆ ਗੱਲ ਹੈ ਜੀ ਅਜ ਕੱਲ ਦੇ ਲੜਕੇ ਨੂੰ ਪਤਾ ਅਜ ਕੱਲ ਦੇ ਬਾਈ ਅਲੱਗ ਹੀ ਹੈ ਜੀ
ਕੀ ਕੰਮ ਕਰਦੇ ਸਮਝ ਹੀ ਨਹੀਂ ਆਂਦਾ ਹਾਂਜੀ ਸਹੀ ਗੱਲ
ਹਮ
ਅੱਜ ਕੱਲ ਦੇ ਬੱਚੇ ਐ ਵੀ ਹਨ
ਹਮ
ਹਾਂਜੀ ਹੋਰ ਦੱਸੋ ਅੱਜ ਮੈ ਬਣਾਇਆ ਸੀ ਨਹੀਂ ਅੱਜ ਤੇ ਮੇਰੇ ਤਾਏ ਨੇ ਬੁਲਾਇਆ ਸੀ ਬਾਰੇ
ਅੱਛਾ ਆਸਿ ਤਾਂ ਆਲੂ ਬਣਾਇਆ ਜੀ ਆਸਿ ਤਾਂ ਆਲੂ ਬਣਾਇਏ ਜੀ
ਹਾਂਜੀ ਹੋਰ ਦੱਸੋ ਸਭ ਠੀਕ ਠਾਕ
ਵਧੀਆ ਜੀ
ਘਰ ਮੇਂ ਸਭ ਠੀਕ ਹੈ
ਸਭ ਵਧੀਆ ਜੀ ਸਭ ਵਧੀਆ
ਅਸੀ ਚ ਤੇ ਜਾਂਦੇ ਹੋ ਇੱਥੇ ਨਹੀਂ ਕੋਈ ਕੰਮ ਕਰਦੋ ਤੁਸੀਂ
ਹਾਂਜੀ ਕਰਦੇ ਹਾਂ
ਅੜਾ
ਵੀ ਆਫਿਸ ਦਾ
ਇੱਕ ਟਵਲਾ ਤੇ ਨਿਕਾਮ ਨਾ ਨਦੀ ਇਹ ਵਾਲੇ ਕੰਮ ਨਹੀਂ ਕਰਦੇ ਅਸੀਂ ਇੱਜ਼ਤ ਵਾਲਾ ਕੰਮ ਕਰਦੇ ਹੋਰ ਦੱਸੋ ਸਭ ਠੀਕ ਹੈ ਘਰ ਚ
ਹਾਂ ਹਾਂਜੀ ਹਾਂਜੀ ਅਸੀਂ ਠੀਕ ਹਾਂ ਸਭ ਠੀਕ ਹਾਂ ਤੁਸੀਂ ਖ਼ੁਸ਼ ਰਹੋ ਐਸ਼ ਕਰੋ ਸਭ ਕੁਛ
ਤੁਸੀਂ ਗਾੜੀ ਦਾ ਗੇਯਰ ਪਾ ਲੈਂਦੇ ਹੋ ਪਾ ਲੈਂਦੇ ਹੋ ਗਾੜੀ ਦਾ ਗੇਅਰ
ਹਾਂਜੀ ਹਾਂਜੀ ਪਾ ਲੈਂਦੇ ਆ ਗਾੜੀ ਦਾ ਗੇਅਰ
ਅਸੀੇ ਸੀਦੇ ਬੈਗ ਨੂ ਕਿਵੇਂ ਪਾਉਂਦੇ ਹੋ ਐਵੇ ਈ ਇਹ ਵੀ ਸਿੱਖ ਲਓ ਚੰਗੀ ਤਰ੍ਹਾਂ ਸੀਖੋ ਸਿੱਖਣਾ ਚਾਹੀਦਾ ਹੈ ਵੈਸੇ ਤੇ
ਹੋਰ ਕਿੱਧਰ ਘੁੰਮਣੇ ਗਏ ਸੀ ਕਿੱਧਰ ਘੁੰਮਣੇ ਗਏ ਸੀ
ਹਾਂਜੀ ਗਏ ਸੀ
ਕਿੱਧਰ ਗਏ ਸੀ
ਆ ਆਪਣੇ ਦੋਸਤ ਦੇ ਕੋਾਲਜ ਵਿੱਚ
ਤੁਸੀਂ ਇੰਡੀਆ ਗੇਟ ਘੁੰਮਣ ਗਏ ਸੀ ਇੰਡੀਆ ਗੇਟ ਵਿਖਏ ਤੁਸੀਂ
ਹਾਂਜੀ ਇੰਡੀਆ ਗੇਟ ਦੇਖਿਆ ਅਸੀਂ
ਮੈਂ